ਸਤਿ ਸ਼੍ਰੀ ਅਕਾਲ, ਮੈਮ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ-ਚਾਲ?
ਵਧੀਆ ਜੀ ਵਧੀਆ, ਤੁਸੀਂ ਦੱਸੋ, ਮੈਮ ਠੀਕ ਓਂ?
ਹਾਂਜੀ, ਮੈਂ ਵੀ ਠੀਕ ਆਂ।
ਹੋਰ ਘਰੇ ਠੀਕ ਨੇ, ਮੈਮ ਸਾਰੇ?
ਹਾਂਜੀ, ਸਾਰੇ ਠੀਕ ਨੇ ਘਰ ਵੀ।
ਹਾਂਜੀ ਚਲੋ ਵਧੀਆ ਮੈਮ। ਹੋਰ ਕੀ ਕਰਦੇ ਸੀ?
ਬਸ ਰਾਤੀ ਡਿਨਰ ਦੀ ਤਿਆਰੀ।
ਓਕੇ, ਹਜੇ ਤਿਆਰੀ ਕਰ ਰਹੇ ਔ।
ਮਤਲਬ ਪ੍ਰਿਪੇਸ਼ਨ, ਪੇ੍ਸ਼ਨ ਬਣਨ ਲੱਗਾ, ਹੁਣ ਬਸ ਰੋਟੀਆਂ ਲਾ ਰਹੀ ਸੀ।
ਔਕੇ ਔਕੇ, ਠੀਕ ਹੈ ਠੀਕ ਹੈ। ਅਸੀ ਵੀ ਬਸ ਖਾਣ ਲੱਗੇ ਸੀ। ਮੈਂ ਕਿਹਾ, ਚਲੋ ਪੈਲਾਂ ਇੱਕ ਕੋਲ ਕਰ ਲੈਨੇ ਆ। ਤੇ ਬਾਕੀਆਂ ਨੇ ਤਾ ਮਤਲਬ ਖਾ ਲਈ ਸੀਗੀ ਤੇ ਮੈਂ ਹੀ ਕੱਲੀ ਰਹ ਗਈ ਸੀ, ਮੈਂ ਕਿਹਾ, ਚਲੋ ਦਸ ਮਿੰਟ ਰੁਕ ਕੇ ਖਾਨੀ ਆ।
ਅੱਛਾ ਅੱਛਾ, ਸੋਰੀ ਫਿਰ ਤਾ ਮੈਂ ਡਿਸਟਰਬ ਤੇ ਨੀ ਕਰਤਾ ਤੁਹਾਨੂੰ।
ਨਹੀ-ਨਹੀਂ-ਨਹੀਂ ਕੋਈ ਗੱਲ ਨਹੀ, ਮੈਂ ਕਿਹਾ ਚਲੋ ਇਨੇ ਦਸ ਮਿੰਟ ਮੈਂ ਕਰੇ ਆਨੀ ਆ। ਫਿਰ ਉਸ ਤੋਂ ਬਾਦ ਖਾ ਲੈਂਨੀ ਆ।
ਹਾਂਜੀ, ਮੇਰਾ ਵੀ ਹੋ ਗਿਆ ਸਭ ਕੁਛ ਬਸ ਰੋਟੀਆਂ ਬਣਾਦੀ ਸੀ। ਮੈਂ ਕਿਹਾ, ਚਲੋ ਰੋਟੀ ਬਣਾਦੇ ਬਣਾਦੇ ਹੀ ਕਰ ਲਾਂ ਕਾੱਲ।
ਠੀਕ ਹੈ, ਠੀਕ ਹੈ। ਕੁਛ ਐਵੇਂ ਹੁੰਦਾ ਨਾ ਵੀ ਚਲੋ ਗਰਮੀਆਂ ਦੇ ਵਿੱਚ ਹੈਨਾ ਵੈਸੇ ਵੀ ਆਪਾਂ ਨੂੰ ਟਾਈਮ ਹੋ ਜਾਂਦਾ ਸਰਦੀਆਂ ਦੇ ਵਿੱਚ ਹੁੰਦਾ ਹੈਨਾ ਵੀ ਚਲੋ ਆਪਾਂ ਜਲਦੀ ਹੈਨਾ ਕੰਮ ਕਾਰ ਕਰਕੇ ਵੀ ਚਲੋ ਠੰਢ ਤੋਂ ਹੁਣ ਜਲਦੀ ਵੇਹਲੇ ਹੋ ਜਾਂਨੇ
ਸਰਦੀਆਂ ਵਿੱਚ ਰਸੋਈ ਜਿੰਨਾ ਟਾਈਮ ਬਿਤਾਓ ਉਨਾ ਚੰਗਾ ਹੁੰਦਾ, ਪਰ ਗਰਮੀ ਚ ਮਨ ਕਰਦਾ ਫਟਾਫਟ ਕਰਕੇ ਬਾਹਰ ਨਿਕਲੀਏ।
ਸਰਦੀਆਂ ਦੇ ਵਿੱਚ ਉਂਝ ਹੀ ਬੰਦਾ ਜਲਦੀ ਵੇਹਲਾ ਹੋ ਜਾਂਦਾ ਏ ਵੀ
ਹਾਂ, ਦਿਨ ਛੋਟੇ ਹੁੰਦੇ ਨੇ।
ਏਹ ਨਾ ਵੀ ਜਲਦੀ-ਜਲਦੀ ਅਪਣਾ ਕਮਰਿਆਂ ਦੇ ਵਿੱਚ ਵੜੋ। ਗਰਮੀਆਂ ਦੇ ਵਿੱਚ ਤਾਂ ਦੱਸ ਤਾਂ ਆਰਾਮ ਨਾਲ ਵੱਜ ਜਾਂਦੇ ਨੇ।
ਦੱਸ ਹਾਂਜੀ, ਸਾਡੇ ਘਰ ਤਾਂ ਸਾਰੇ ਆਪਣੇ ਆਪਣੀ ਮਰਜ਼ੀ ਦੇ ਨਾਲ ਖਾਂਦੇ ਨੇ ਸਬਜ਼ੀ, ਰੋਟੀ ਗਰਮ ਬਣਦੀ ਏ, ਤਾਂ ਬੜੀ ਦਿੱਕਤ ਹੁੰਦੀ ਹੈ ਮੇਰੇ ਨਾਲ।
ਆਹ ਠੀਕ ਏ ਜੀ ਠੀਕ ਏ। ਹੋਰ ਕੀ ਬਣਾਇਆ ਤੁਸੀਂ ਅੱਜ?
ਅੱਜ ਮੈਂ, ਭਿੰਡੀ ਬਣਾਈ ਏ।
ਔਕੇ, ਫੇਵਰੇਟ ਹੈ ਭਿੰਡੀ ਤਾਂ ਮੇਰੀ।
ਅੱਛਾ, ਆ ਜਾਓ ਫਿਰ।
ਅਹ ਹੁਣ ਤਾਂ ਤੁਸੀ ਦੂਰ ਬੈਠੇ ੳ ਨਾ।
ਹਾਂ ਏਹੀ ਦਿੱਕਤ ਹੁੰਦੀ ਪਈ ਏ, ਦੂਰ-ਦੂਰ ਹੈਗੇ ਸਾਰੇ ਬੋਤ-ਬੋਤ।
ਬਿਲਕੁਲ- ਬਿਲਕੁਲ। ਸਾਡੇ ਮਤਲਬ ਹੋਰ ਹ ਨਾ ਸਾਰੇ, ਬੋਤ ਘੱਟ ਖਾਂਦੇ ਨੇ ਕਿਉਂਕਿ ਸੁਕੀ ਸਬਜ਼ੀ ਘੱਟ ਹੀ ਆ ਗੇ ਰਾਜੀ ਨੇ। ਮੈਨੂੰ ਇਹ ਸਿਰਫ ਵਧੀਆ ਲੱਗਦਾ ਜਿਵੇਂ ਭਿੰਡੀ ਹੋ ਗਈ, ਕਰੇਲੇ ਹੋ ਗਏ, ਦਹੀਂ ਹੋ ਗਿਆ ਨਾ ਨਾਲ। ਫੇਰ ਵਧੀਆ ਲੱਗਦਾ ਮਤਲਬ
ਹਾਂ ਮੇਰੇ ਬੱਚਿਆਂ ਦੀ ਫੇਵਰੇਟ ਮੈਨੂੰ ਨੀ ਓਨੀ ਚੰਗੀ ਲੱਗਦੀ, ਮੇਰੇ ਬੱਚਿਆਂ ਦੀ ਫੇਵਰੇਟ ਹੈ। ਭਿੰਡੀ।
ਹਾਂਜੀ- ਹਾਂਜੀ ਕਈਆਂ ਨੂੰ ਨਹੀਂ ਪਸੰਦ ਹੁੰਦੀ ਹੈਗੀ, ਚਲੋ ਆਪਣੀ ਆਪਣੀ ਚੁਆਇਸ ਹੈ।
ਥੋੜ੍ਹੀ ਜਿਹੀ ਵਾਈ ਕਰਦੀ ਹੈ। ਨਾ ਗੈਸ ਵੀ ਬਣਾਉਂਦੀ ਹੈ। ਤਾਂ ਕਰਕੇ ਬਾਕੀ ਤਾਂ ਸਵਾਦ ਲੱਗਦੀ ਹੈ।
ਹਾਂਜੀ-ਹਾਂਜੀ ਨਹੀਂ ਸਵਾਦ ਲੱਗਦੀ ਏਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ। ਬਾਕੀ ਚਲੋ, ਹਰ ਇੱਕ ਦੀ ਆਪਣੀ ਆਪਣੀ। ਚੋਆਇਸ ਹੁੰਦੀ ਆ ਚੀਜ਼ ਨੂੰ ਕਿੱਦਾਂ ਦੀ, ਹੁਣ ਜਿਵੇਂ ਮੰਨ ਲਓ। ਘੀਆ ਹੁੰਦਾ ਹਨਾ ਨਾ ਘੀਆ ਕਈਆਂ ਨੂੰ ਤਾਂ ਬਹੁਤ ਪਸੰਦ ਹੁੰਦਾ। ਕਈਆਂ ਨੂੰ ਬਿਲਕੁਲ ਨਹੀਂ।
ਹਾਂ ਕੋਈ ਖਾਂਦਾ ਹੀ ਨਹੀਂ ਘੀਆ।
ਹਾਂਜੀ-ਹਾਂਜੀ ਸ ਸਾਰਿਆਂ ਦਾ ਆਪਣਾ-ਆਪਣਾ ਟੇਸਟ ਹੁੰਦਾ ਆ।
ਹੂੰ ਕਈਆਂ ਨੂੰ ਰਾਜਮਾਂ, ਛੋਲੇ, ਉਹੀ ਬਣਾਈ ਜਾੳ ਰੋਜ਼-ਰੋਜ਼।
ਹਾਂਜੀ ਬਿਲਕੁਲ-ਬਿਲਕੁਲ ਹੁਣ ਕੜੀ, ਚਾਵਲ ਕਈਆਂ ਨੂੰ ਕਿੰਨਾ ਕਰੇਜ਼ ਹੁੰਦਾ ਕੜੀ, ਚਾਵਲ ਦਾ। ਪਰ ਮੈਨੂੰ ਬਿਲਕੁਲ ਨਹੀਂ ਹੈਗਾ।
ਅੱਛਾ, ਮੈਨੂੰ ਕੜੀ ਚਾਵਲ ਬਹੁਤ ਸਵਾਦ ਲੱਗਦੇ ਨੇ ਹਾਂ ਟੇਸਟ ਐ ਆਪਣਾ-ਆਪਣਾ ਸਭ ਦਾ ਐ ਤੇ ਹੈ।
ਹੋਰ ਛੁੱਟੀਆਂ ਵਗੈਰਾ ਚ ਕਿਤੇ ਜਿਵੇਂ ਹੁਣ ਜੂਨ ਦੀਆਂ ਹੋ ਰਹੀਆਂ ਨੇ।
ਛੁੱਟੀਆਂ ਤਾਂ ਹੈਗੀਆਂ ਨੇ ਪਰ ਉਹੀ ਹੈ ਕਿ ਘੁੰਮਣ ਕਿੱਥੇ ਐਨੀ ਗਰਮੀ ਚ ਕਿੱਥੇ ਜਾਈਏ।
ਇਹ ਵੀ ਗੱਲ ਸਹੀ ਐ ਚਲੋ ਹਨਾ। ਜਿਹੜੇ ਵਿਆਹੇ ਹੁੰਦੇ ਨੇ ਉਹ ਤਾਂ ਚਲੋ ਪੇਕਿਆਂ ਨੂੰ ਹੁੰਦਾ ਵੀ ਬੱਚਿਆਂ ਨੂੰ ਨਾਨਕੇ ਚਲੋ ਚੱਲੀਏ ਹਨਾ।
ਹਾਂਜੀ-ਹਾਂਜੀ ਤੁਹਾਡਾ ਨੀ ਹੋਇਆ ਵਿਆਹ ਹੁਣੇ
ਨਹੀਂ-ਨਹੀਂ ਮੈਂ ਤਾਂ ਨਹੀਂ ਮੈਂ ਹਜੇ ਆਪਣੇ ਘਰ ਹੀ ਆ।
ਅੱਛਾ-ਅੱਛਾ ਤਾਂਹੀ ਤੁਸੀਂ ਕਿਹਾ ਤਾਂ ਸਮਝ ਆਈ ਕਿ ਹੁਣੇ ਨੀ ਗਏ ਤੁਸੀਂ। ਅੱਛਾ, ਤੁਸੀਂ ਵੀ ਸ਼ਰਮਾ ਹੋ।
ਹਾਂਜੀ-ਹਾਂਜੀ ਸ਼ਰਮਾ ਏ ਆ।
ਹਾਂ ਮੈਂ ਵੀ ਸ਼ਰਮਾ ਹੈਗੀ ਆ
ਠੀਕ ਐ, ਠੀਕ ਐ, ਚਲੋ ਕਾਸਟ ਤਾਂ ਹੁਣੀ ਮਿਲ ਗਈ ਫੇਰ ਹਾਂਜੀ-ਹਾਂਜੀ ਬਸ ਗਰਮੀ ਕਰਕੇ ਕਈ ਹਨਾ ਵੈਸੇ ਤਾਂ ਚਲੋ ਬੱਚੇ ਆਏ ਹੋਏ ਸੀਗੇ ਛੁੱਟੀਆਂ ਚ ਪਰ ਇਵੇਂ ਆ ਨਾ ਗਰਮੀ ਕਰਕੇ। ਕਿਤੇ ਜਾਣ ਨੂੰ ਦਿਲ ਨਹੀਂ ਕਰਦਾ। ਹਾਂਜੀ ਜਿਵੇਂ ਭੂਆ ਹੋਣੀ ਹੈਗੇ ਨੇ ਤੇ
ਅੱਛਾ-ਅੱਛਾ ਹਾਂ ਭੂਆ ਆਈ ਹੋਏਗੀ ਬੱਚਿਆਂ ਨੂੰ ਲੈ ਕੇ।
ਹਾਂਜੀ- ਹਾਂਜੀ। ਹਾਂਜੀ ਤੇ ਮਤਲਬ ਸਿਸਟਰ ਉਹਨਾਂ ਦੇ ਬੱਚੇ ਹੋ ਗਏ ਹਨਾ ਉਹ ਆਏ ਹੋਏ ਨੇ।
ਅੱਛਾ-ਅੱਛਾ ਹਾਂ ਤੇ ਫੇਰ ਘਰ ਵਿੱਚ ਵੀ ਰੌਣਕ ਤਾਂ ਵੈਸੇ ਵੀ ਲੱਗੀ ਹੋਏਗੀ।
ਹਾਂਜੀ- ਹਾਂਜੀ ਬਿਲਕੁਲ। ਤੇ ਵੈਸੇ ਉੱਦਣ ਦੀ ਤਾਂ ਮਤਲਬ ਗਰਮੀ ਹੋ ਰਹੀ ਸੀ ਅੱਜ ਤਾਂ ਬਾਰਿਸ਼ ਪੈ ਰਹੀ ਆ ਵਧੀਆ ਮੌਸਮ ਹੋਇਆ ਹੋਇਆ।
ਹਾਂ ਅੱਜ ਪੰਜਾਬ ਵਿੱਚ ਅੱਜ ਬਾਰਿਸ਼ ਪੈ ਰਹੀ ਐ।
ਹਾਂਜੀ-ਹਾਂਜੀ ਮਤਲਬ ਪਹਿਲਾਂ ਮੈਂ ਇੱਕ ਫਰੈਂਡ ਨਾਲ ਗੱਲ ਕਰਕੇ ਹਟੀ ਸੀ ਹਨਾ ਉਹ ਕਹਿੰਦੇ ਸਾਡੇ ਔਲੇ ਪੈ ਰਹੇ ਨੇ ਜੀ।
ਅੱਛਾ ਸਾਡੇ ਵੀ ਪੈ ਜਾਣ ਫੇਰ ਸਾ ਸਾਡੇ ਤਾਂ ਬਹੁਤ ਗਰਮੀ ਹੋਈ ਪਈ ਐਥੇ
ਤੇ ਮਤਲਬ ਉਹਨਾ ਦੇ ਤਾਂ ਪਿੱਛੇ ਵੀ ਇਨਾ ਜਿਆਦਾ ਸ਼ੋਰ ਆ ਰਿਹਾ ਸੀਗਾ ਨਾ ਮਤਲਬ ਕੇ ਜਿਹੜੇ ਔਲੇ ਹੁੰਦੇ ਉਨਾ ਦਾ
ਅੱਛਾ।
ਹਾਂਜੀ-ਹਾਂਜੀ ਮਤਲਬ ਕਿ ਬਹੁਤ ਜ਼ਿਆਦਾ ਸ਼ੋਰ ਆ ਰਿਹਾ ਸੀ ਕਹਿੰਦੇ ਬਹੁਤ ਜੋਰਦੀ ਵਧੀਆ ਬੜੇ-ਬੜੇ ਔਲੇ ਪੈ ਰਹੇ ਸੀਗੇ ਉਹਨਾਂ ਦੇ
ਅੱਛਾ ਹੋ ਜਾਏ ਮੈਂ ਤਾਂ ਕਹਿਣੀ ਆ ਕਿਉਂਕਿ ਬਹੁਤ ਗਰਮੀ ਹੁੰਦੀ ਪਈ ਐ ਬਾਰਿਸ਼ ਹੋਣੀ ਚਾਹੀਦੀ ਏ
ਹਾਂਜੀ, ਸਾਡੇ ਵੀ ਹੁਣ ਹੋ ਰਹੀ ਹੈ ਬਾਰਿਸ਼ ਮਤਲਬ ਪਹਿਲਾਂ ਨੇਰੀ, ਤੂਫਾਨ ਜਾਂ ਚੜ੍ਹ ਗਿਆ ਸੀ ਇਕਦਮ ਫੇਰ ਹੁਣ ਬਾਰਿਸ਼ ਹੋ ਰਹੀ ਐ ਰਾਤ ਵੀ ਵਧੀਆ ਬਾਰਿਸ਼ ਹੋ ਗਈ ਸੀਗੀ।
ਹਾਂਜੀ।
ਹਾਂਜੀ, ਹਾਂ ਜੀ ਗਰਮੀ ਚ ਤਾਂ ਉਦੋਂ ਹੀ ਸਕੂਨ ਮਿਲਦਾ ਜਦੋਂ ਹਨਾ ਬਾਰਿਸ਼ ਵਗੈਰਾ ਆ ਜਾਂਦੀ ਐ ਨਹੀਂ ਤਾਂ ਔਖਾ ਹੀ ਹੋ ਜਾਂਦਾ।
ਹੈਲੋ
ਹਾਂਜੀ, ਹਾਂਜੀ ਆਵਾਜ਼ ਨਹੀਂ ਆ ਰਹੀ ਹਾਂਜੀ, ਹਾਂਜੀ ਆਰੀ
ਵਿੱਚ ਘੱਟ ਗਈ ਸੀਗੀ ਨਈ ਆਂਦੀ ਪਈ ਸੀ ਹੁਣ ਆ ਰਹੀ ਏ
ਓਕੇ ਓਕੇ ਕਈ ਵਾਰ ਵੈਸੇ ਨੈਟਵਰਕ ਇਸ਼ੂ ਹੋ ਜਾਂਦਾ ਨਾ
ਹਾਂ ਦੂਰੇ ਵੀ ਬਹੁਤ ਬੈਠੇ ਆ ਨੇ ਇਕ-ਦੂਸਰੇ ਤੋਂ
ਹਾਂਜੀ ਹਾਂਜੀ ਕੁਛ ਜਿਵੇਂ ਹੁਣ ਦੇਖੋ ਵੈਬਸਾਈਟ ਤੇ ਹਨਾ ਲਗਾ ਲੋ ਇਹ ਤੇ ਮਤਲਬ ਬੋਤ ਜਾਦਾ ਲੋਕ ਹੁੰਦੇ ਨੇ ਹੈਨਾ ਕੋਲਿੰਗ ਵਗੈਰਾ ਲਈ ਤਾਂ ਥੋੜ੍ਹਾ ਜੇਆ ਬਿਜ਼ੀ ਹੋ ਜਾਂਦੀ ਐ ਐਪ ਹੈਨਾ ਨੈਟਵਰਕ ਹੋ ਜਾਂਦਾ ਥੋੜ੍ਹਾ ਯਾ ਇਸ਼ੂ
ਹੋਰ ਹੋਬੀਜ਼ ਦੱਸੋ ਅਪਣੀ ਕੀ-ਕੀ ਹੋਬੀਜ਼ ਐ ਤੁਆਡੀ?
ਹਾਂਜੀ
ਕੇੜੀ-ਕੇੜੀ ਹੋਬੀ ਹੋਬੀਜ਼ ਦੱਸੋ ਅਪਣੀ
ਹੋਬੀਜ਼ ਤਾਂ ਬਸ ਕੁਛ ਖ਼ਾਸ ਨੀ ਹੈਗੀਆਂ ਮੇਰੀਆਂ ਮਤਲਬ ਸ਼ੁਰੂ ਤੋਂ ਏਨਾ ਤੁਆਨੂੰ ਪਤਾ ਵੀ ਨੀ ਬਸ ਅੱਜ ਸੀਰੀਅਸਲੀ ਮਤਲਬ ਨਾ ਤਾਂ ਮੈਂ ਸਗੋਂ ਕੋਈ ਖਾਣ-ਪੀਣ ਦੇ ਵਿੱਚ ਰੂਚੀ ਵੀ ਹਾਂ ਮੈਨੂੰ ਏ ਚੀਜ਼ ਚਾਇਦੀ ਆ ਹੈਨਾ। ਤੇ ਨਾ ਮਤਲਬ ਕੋਈ ਹੁਣ ਮਤਲਬ ਬੋਹਤ ਹੁੰਦੇ ਨੇ ਨਾ ਲੋਕਾਂ ਦੀ ਜਿਨਾਂ ਦੀ ਆਪਣਾ-ਆਪਣਾ ਹਰ ਏਕ ਚੀਜ਼ ਦੇ ਵਿੱਚ ਟੇਸਟ ਹੁੰਦਾ ਮ ਮਤਲਬ ਮੈਂ ਕਦੇ ਏਦਾਂ ਦਾ ਨੀ ਰੱਖਿਆ ਬਸ ਜਿੱਦਾਂ ਦਾ ਇਨਵਾਰਮੈਂਟ ਹੈਗਾ ਓਦੇ ਚੋ ਓ ਹੀਂ ਜਾ ਕੇ ਮਿਕਸ ਹੋ ਜਇਦਾ।
ਜਿਸ ਤਰ੍ਹਾਂ ਟਾਈਮ ਹੋਯਾ ਓਸ ਤਰ੍ਹਾਂ ਕੱਡ ਲੋ ਤੁਸੀਂ ਮਤਲਬ ਓ ਤਰ੍ਹਾਂ ਦੇ ਬੰਦੇ ਹੈਗੇ ਓ।
ਹਾਂਜੀ-ਹਾਂਜੀ ਬਿਲਕੁਲ ਏਦਾ ਮਤਲਬ ਇੱਕ ਰੀਜ਼ਨ ਏ ਵੀ ਹੈਗਾ ਜਿਵੇਂ ਮੰਨ ਲੋ ਮੈਂ ਅਪਣੇ ਆਪ ਦਾ ਨੇਚਰ ਚੇਂਜ ਕਰ ਲਾ ਤੇ ਕੱਲ ਨੂੰ ਕੋਈ ਮੇਰੇ ਸਾਮਣੇ ਆ ਕੇ ਬੈ ਜੇ ਹੈਨਾ ਮੈਂ ਆਪਣੇ ਐਟੀਟਿਊਡ ਦੇ ਵਿੱਚ ਬੈਠੀ ਰਾਂ ਅਗਲਾ ਕਉਗਾ ਵੀ ਹੈਨਾ ਏਦਾ ਦਾ ਤਾਂ ਵੱਖਰਾ ਹੀ ਐ, ਮੈਨੂੰ ਏ ਹੁੰਦਾ ਵੀ ਅਗਲੇ ਨੂੰ ਵੀ ਕੰਫਰਟ ਟੇਬਲ ਹੋਵੇ ਮੇਰੇ ਨਾਲ ਬੈਠ ਕੇ।
ਹਾਂ।
ਤੇ ਏਦਾਂ ਦੀ ਥਿੰਕਿੰਗ ਆ ਮੇਰੀ। ਵੀ ਜਿੱਦਾਂ ਦਾ ਬੰਦਾ ਹੈਗਾ ਹਨਾ ਸਾਮਣੇ ਆਲਾ ਤਾਂ ਮੈਂ ਵੀ ਓਦਾਂ ਦੀ ਈ ਹੋ ਜਾ ਵੀ ਮਤਲਬ ਓਨੂੰ ਐ ਨਾ ਲੱਗੇ ਵੀ ਮੈਂ ਕਿਸੀ ਬੇਗਾਨੇ ਨਾਲ ਬੈਠਾ ਜਾਂ ਕਿੱਦਾਂ ਵੀ ਹੈਨਾ
ਹਾਂਜੀ ਐ ਤਾਂ ਹੈ ਈ।
ਹਾਂਜੀ-ਹਾਂਜੀ। ਹੋਬੀਜ਼ ਵਗੈਰਾ ਵਾਸਤੇ ਏਹੀ ਆ ਵੀ ਹੈ ਥੋੜਾ-ਬੋਤਾ ਚਲੋ ਆਪਣਾ ਫੋਨ ਤੇ ਹੈਨਾ ਚਲੋ ਪੜ੍ਹ ਲਈ ਦਾ ਕੁੱਛ ਸਟੋਰੀਜ਼ ਵਗੈਰਾ ਦੇਖ ਲਈ ਦਾ ਮਾੜਾ- ਮੋਟਾ ਹੈਨਾ ਤੇ ਹੋਰ ਕੁਛ ਏਦਾ ਖਾਸ ਨੀ ਜਿਵੇਂ ਲੋਕਾਂ ਨੂੰ ਸੌਗ ਵਗੈਰਾ ਸੁਣਨ ਦਾ ਹੁੰਦਾ ਮੈਨੂੰ ਬਿਲਕੁਲ ਨੀ ਮੇਰੇ ਤਾਂ ਸਿਰ ਦਰਦ ਕਰਨ ਲੱਗ ਜਾਂਦਾ ਸੋਂਗ‌। ਤੇ ਨਾ ਮੈਂ ਈਅਰਫੋਨ ਲਗਾ ਸਕਦੀ ਬਿਲਕੁਲ ਵੀ
ਅੱਛਾ!
ਹਾਂਜੀ ਈਅਰਫੋਨ ਮੇਨ ਮੇਰਾ ਬੜਾ ਸਿਰ ਦਰਦ ਕਰਨ ਲੱਗ ਜਾਂਦਾ ਮੈਂ ਮਤਲਬ ਕਦੇ ਨੀ ਜਿਵੇਂ ਹੁਣ ਅੱਜ-ਕੱਲ੍ਹ ਹੈਨਾ‌ ਕੋਨੇ ਦੇਖਿਆ ਈ ਆ ਵੀ ਮੋਸਟਲੀ ਏਅਰਪੋਰਟ ਲਗਾਏ ਹੁੰਦੇ। ਈਅਰਪੋਰਟਸ ਲਗਾ ਕੇ ਰੱਖਦੇ ਨੇ।
ਅਰਲੀ ਮੈਂ ਪੋੰਚ ਜਾਵਾਂ।
ਹੈਲੋ ਹਾਂਜੀ-ਹਾਂਜੀ ਤੇ ਮੈਂ ਮਤਲਬ ਕਦੇ ਨੀ ਬੋਹਤ ਰੇਅਰ ਹਾਂ ਚਲੋ ਜਦੋਂ ਕੋਈ ਕੰਮ ਆ ਜਾਂ ਕੋਈ ਕੰਮ ਦੀ ਵੀਡੀਓ ਦੇਖਣੀ ਆ। ਤਾਂ ਈ ਮੈਂ ਏਅਰਪੋਰਟ ਵਗੈਰਾ ਯੂਜ ਕਰਦੀ ਆਂ ਅਦਰਵਾਈਜ਼ ਮੈਂ ਕਦੀ ਨੀ ਵੀ
ਓ ਤੇ ਫ਼ਿਰ ਤੁਸੀਂ ਚੰਗਾ ਕਰਦੇ ਓ ਕਿਉਂਕਿ ਐ ਤ ਬੋਤ ਚੰਗੀ ਗੱਲ ਏ ਕਿ ਕਿਉਂਕਿ ਸਾਡੇ ਅਹ ਨਾ ਬੋਤ ਇਫੈਕਟ ਪੈਂਦਾ ਸਾਡੇ ਪਰਦੇ ਤੇ ਕੰਨ ਦੇ ਬੋਹਤ ਚੰਗੀ ਗੱਲ ਦੱਸੀ ਤੁਸੀਂ ਅੱਜ। ਕਿਉਂਕਿ ਲੋਕ ਤਾਂ ਅੱਜ-ਕੱਲ੍ਹ ਜਿੰਨੀ ਸਹੂਲੀਅਤ ਹੁੰਦੀ ਏ ਓ ਲੈਣ ਦੀ ਕੋਸ਼ਿਸ਼ ਕਰਦੇ ਨੇ ਕਿ ਵੀ ਜਿੰਨਾ ਸਾਨੂੰ ਕੰਫਰਟ ਜ਼ੋਨ ਹੋਜੇ ਪਰ ਓਦੇ ਸਾਈਡ ਇਫੈਕਟ ਕੇੜੇ ਹੁੰਦੇ ਪਏ ਨੇਂ ਪਿੱਛੋਂ ਦੀ ਓ ਨੀਂ ਕੋਈ ਦੱਸਦਾ।
ਬਿਲਕੁੱਲ ਬਿਲਕੁੱਲ ਹੁਣ ਦੇਖੋਂ ਜਦੋਂ ਮੈਂ ਮੰਨ ਲਓ ਹਨਾ ਚਲੋਂ ਕਾਲਜ਼ ਵਗ਼ੈਰਾ ਚਲੀ ਜਾਂਦੀ ਮੈਂ ਦੇਖਦੀ ਸੀ ਕੁੜੀਆਂ ਦੇ ਹਨਾ। ਚਲੋਂ ਕੰਨਾਂ ਦੇ ਵਿੱਚ ਏਅਰਪੋਰਟ ਹਰ ਟਾਈਮ ਲੱਗੇਂ ਰਹਿੰਦੇਂ ਸੀਗੇ
ਹਮਮ
ਪਰ ਮੈਂਨੂੰ ਉਸ ਚੀਜ਼ ਤੋਂ ਬੜੀ ਅਲਰਜੀ ਐ। ਮੈਂ ਬਿਲਕੁੱਲ ਨੀ ਯੂਜ ਕਰਦੀ ਹੈਗੀ।
ਚੰਗੀ ਗੱਲ਼ ਐ ਤਾਂ।
ਓਤਰਾ ਜਿਹੜੇ ਲੋਕੀ ਹੁੰਦੇ ਨੇ ਜਿਹੜੇ ਜਿਹੜੇ ਸਮਝਦੇ ਨੇ। ਜ਼ਿਆਦਾਤਰ ਕਹਿੰਦੇ ਨੇ
ਬਸ ਇਹ ਵੀ ਐ ਨਾ ਵੀ ਮੱਤਲਬ ਕਿ ਆਦਤ ਹੀ ਨੀ ਹੈਗੀ ਵੀ ਕੋਈ ਚੀਜ਼ ਨਹੀਂ ਵਧੀਆਂ ਲੱਗਦੀ ਹੈਗੀ। ਇਹ ਚੀਜ਼ ਲਗਾ ਲੋ ਹਨਾ ਹੋਰ ਤਾਂ ਚਲੋ ਬਾਕੀ ਸਾਰਿਆਂ ਦਾ ਜਿਵੇਂ ਆਪਣਾ ਆਪਣਾ ਹੁੰਦਾਂ ਹਨਾ। ਚਲੋ ਕਿਸੇ ਨੂੰ ਵਧੀਆਂ ਲੱਗਦਾ। ਦੀਆਂ ਨੇ ਇਹ ਚੀਜ਼ਾਂ ਕਿਸੇ ਨੂੰ ਨਹੀਂ ਵਧੀਆਂ ਲੱਗਦੀਆਂ।
ਹਾਂਜੀ। ਮੇਰੇ ਦੋ ਬੱਚੇ ਵੀ ਹੈਗੇ ਨੇ।
ਓਕੇ ਓਕੇ ਠੀਕ ਹੈ, ਠੀਕ ਹੈ। ਠੀਕ ਹੈ ਫੇਰ
ਤੇ ਉਹ ਕਹਿੰਦੇ ਨੇ ਤੁਹਾਡੇ ਤੁਹਾਡੀ ਆਵਾਜ਼ ਤੋਂ ਲੱਗਦਾ ਪਿਆ। ਆਵਾਜ਼ ਬੜੀ ਅ ਅੱਛੀ ਵਾਈ। ਮੈਂ ਕਿਹਾ ਅੱਛਾ
ਹਾਂਜੀ, ਹਾਂਜੀ ਸਹੀ ਗੱਲ਼ ਹੈ ਜੀ। ਚਲੋ ਵਧੀਆਂ ਹਨਾ ਮੱਤਲਬ ਅਹ ਇੱਥੇ ਆਪਣਾ ਘਰ ਦੇ ਨਾਲ- ਨਾਲ ਹਨਾ ਚਲੋ ਇਹ ਵੀ।
ਹਾਂ ਸਾਰੇ ਵਧੀਆਂ ਲੋਕੀਂ ਹੈਗੇ ਨੇ। ਅਰਾਮ ਦੇ ਨਾਲ਼ ਗੱਲ਼ ਹੁੰਦੀ ਏ ਅੱਛਾ ਲੱਗਦਾ ਹੈ ਮੈਂਨੂੰ ਬੜਾ।
ਬਿਲਕੁਲ ਬਿਲਕੁਲ। ਬਿਲਕੁਲ ਦੇਖੋ ਹਨਾ ਮੱਤਲਬ ਅੱਜ- ਕੱਲ ਟਰੱਸਟ ਇਸ਼ੂਜ ਵੀ ਬਹੁਤ ਹੋ ਜਾਂਦੇ। ਪਰ ਇੱਥੇਂ ਮੱਤਲਬ ਹੁਣ ਤੱਕ ਇੱਦਾਂ ਦੀ ਕੋਈ ਦਿਕ ਦਿੱਕਤ ਨਿ ਆਈ ਹੈਗੀ।
ਹਾਂ, ਹਾਂ।
ਹਾਂਜੀ ਮੇਨ ਚੀਜ਼ ਇਹੀ ਹੁੰਦੀ ਆ।
ਹਾਂ। ਥੋੜਾ ਜਿਹਾ ਲੇਡੀਜ਼ ਦੇ ਵਾਸਤੇ ਜ਼ਿਆਦਾ ਦਿੱਕਤ ਰਹਿੰਦੀ ਏ।
ਬਿਲਕੁਲ ਬਿਲਕੁਲ ਇਨੀ ਜਲ ਮੱਤਲਬ ਹਨਾ ਜਿਵੇਂ ਹੁਣ ਆਪਾਂ
ਹਾਂ, ਹਾਂ ਹਾਂਜੀ।
ਤੋਂ ਐਦਾਂ ਦੀ ਕੋਈ ਦਿੱਕਤ ਨੀ ਆਈ ਹੈਗੀ।
ਹਮ। ਅੱਛਾ ਲੱਗਿਆ ਮੈਂਨੂੰ ਕਿਉਂਕਿ। ਘਰ ਬਹਿ ਕੇ ਅਸੀਂ ਇਹ ਕਰੀਏ। ਤਾਂ ਹੋਰ ਕਿਸੇ ਨੂੰ ਫ਼ਾਇਦਾ ਵੀ ਹੁੰਦਾਂ ਪਿਆ ਇਸ ਗੱਲ ਤੋਂ। ਹੋਰ ਸਾਨੂੰ ਵੀ। ਲੇਡੀਜ਼ ਨੂੰ ਵੈਸੇ ਵੀ ਗੱਲਾਂ ਕਰਨ ਦਾ ਬੜਾ ਸ਼ੌਂਕ ਹੁੰਦਾਂ ਐ।
ਹਾਂਜੀ, ਹਾਂਜੀ ਸਹੀ ਗੱਲ ਹੈ। ਪਰ ਮੇਰੀ ਆਦਤ ਹੈ ਹਨਾ। ਮੈਂ ਬਹੁਤ ਘੱਟ ਗੱਲ ਕਰਦੀ। ਕਿਸੇ ਨਾਲ ਮੱਤਲਬ ਜੇ ਕਿਸੇ ਦਾ ਫਰੈਂਡ ਵਗੈਰਾ ਦਾ ਵੀ ਫੋਨ ਆਜੇ ਨਾ। ਪਰ ਮੈਂ ਦੋ ਚਾਰ ਮਿੰਟ। ਇਸ ਤੋਂ ਵੱਧ ਨੀ। ਪਰ ਹੁਣ ਚਲੋ ਜਿਵੇਂ ਹੁਣ।
ਹੁਣ ਦੇਖੋ ਜਿਵੇਂ ਕਰ ਰਹੇ। ਤਾਂ ਹੁਣ ਹੋਲੀ ਹੋਲੀ ਚਲੋ ਆਦਤ ਬਣੀ ਆ ਰਹੀ ਹੈਂ ਹਨਾ ਉਸ ਚੀਜ਼ ਦੀ।
ਹਾਂ ਮੈਂ ਤੇ ਕਹਿੰਦੀ ਹਾਂ ਕਿ ਜੇਕਰ ਜੇਕਰ ਕਿਸੇ ਨੂੰ ਫਾਇਦਾ ਹੁੰਦਾਂ ਪਿਆ। ਸਾਡੇ ਇਸ ਤਰ੍ਹਾਂ ਕਰਨ ਦੇ ਨਾਲ। ਤੇ ਫੇਰ ਤੋਂ ਕੋਈ ਮਾੜੀ ਗੱਲ ਨੀ ਹੈਗੀ। ਵੇਲੀਆਂ ਮਾਰਨ ਤੋਂ ਚੰਗਾ ਹੈ‌ ਕਿ ਇੱਕ ਦੂਸਰੇ ਤੋਂ ਨੌਲੇਜ ਵੀ ਮਿਲ਼ਦੀ ਐ। ਕਿਸੇ ਕਿਸੀ ਚੀਜ਼ ਦੀ।
ਹੁਣ ਦੇਖੋ ਮੱਤਲਬ ਇਹ ਨੀ ਹੈਗਾ। ਕਿ ਜਿਹੜਾ ਬੰਦਾ ਹਨਾ ਕਰ ਰਿਹਾ ਉਹਨੂੰ ਵੀ ਫ਼ਾਇਦਾ। ਜਿਹੜਾ ਬੰਦਾ ਚੱਕ ਰਿਹਾ ਨਾਲ ਉਹਨੂੰ ਵੀ ਫ਼ਾਇਦਾ ਇਸ ਇਹਦਾ।
ਅੱਛਾ ਐਵੀ ਹੈਗਾ
ਬਿਲਕੁਲ ਬਿਲਕੁਲ ਦੋਨਾਂ ਚੀਜ਼ਾਂ ਦੀ ਮ ਮੇਰੀ ਇਹ ਡਿਸਕਸਨ ਹੋ ਚੁੱਕੀ ਆ ਹਨਾ। ਫੇਰ ਮੱਤਲਬ ਦੋਨਾਂ ਨੂੰ ਹੀ ਫ਼ਾਇਦਾ ਹੋਏਗਾ। ਬਸ ਡਿਪੈਂਡ ਕਰਦਾ ਵੀ ਕੋਣ ਜ਼ਿਆਦਾ ਬੋਲਦਾ ਆ।
ਅੱਛਾ, ਚਲੋਂ ਫ਼ਿਰ ਮਿਲ਼ਦੇ ਹਾਂ ਦੁਬਾਰਾ ਹੈ ਕਰਦੇਂ ਆਂ ਫ਼ਿਰ,
ਹਾਂਜੀ, ਹਾਂਜੀ ਮੈਂ ਤੁਹਾਂਨੂੰ ਥੋੜੇ ਟਾਈਮ ਤੱਕ ਦੁਬਾਰਾ। ਕੋਲ ਕਰਦੀ ਹਾਂ।
ਓਕੇ, ਓਕੇ ਨੋ ਪ੍ਰੋਬਲਮ, ਓਕੇ ਜੀ ਸਤਿ ਸ਼੍ਰੀ ਅਕਾਲ, ਓਕੇ ਓਕੇ,